ਜੀ।
ਹਾਂ ਕਿਵੇਂ ਓ?
ਹੋਰ ਕੀ ਹਾਲ ਚਾਲ ਏ।?
ਹਾਂਜੀ- ਹਾਂਜੀ ਵਧੀਆ ਤੁਸੀ ਦੱਸੋ?
ਹੋਰ ਕੀ ਕਰ ਰੇ ਸੀ, ਬਸ ਮੈਂ ਵੀ ਠੀਕ -ਠਾਕ ਆਂ ਤੁਸੀ ਸੁਨਾਓ?
ਹਾਂਜੀ ਹਾਂਜੀ ਕੀਦੇ ਵਾਸਤੇ ਦੁੱਧ ਗਰਮ ਕਰਦੇ ਪਏ ਓ।
ਹਾਂਜੀ।
ਮੈਂ ਕੇਆ ਦੁੱਧ ਗਰਮ ਕਰਰੀ ਸੀ।
ਓ ਅੱਛਾ, ਅੱਛਾ, ਅੱਛਾ। ਹੋਰ ਬਨਾਲੀ ਰੋਟੀ? ਕੀ ਬਨਾਏਆ ਅੱਜ ਤੁਸੀ?
ਅੱਜ ਦਾਲ ਬਨਾਈ ਸੀ ਤੇ ਰੋਟੀਆਂ ਬਨਾਈ ਸੀ ਨਾਲੇ ਫੁਲਕੇ ਤਾਰੇ ਦੇ
ਅੱਛਾ, ਤੁਸੀ ਕਿੱਥੋਂ ਦੀ ਬੋਲਦੇ ਪਏ ਓ?
ਹੋਗੇ।
ਜਗਾ।
ਹਾਂਜੀ।
ਸਮਝ ਨੀ ਲੱਗੀ ਤਾਡੀ ਗਲ। ਯਮਨਾਨਗਰ ਤੋਂ।
ਅਛਾ ਜਮੁਨਾ ਨਗਰੋਂ।
ਹਾਂਜੀ, ਹਾਂਜੀ।
ਹਾਂਜੀ ਹਾਂਜੀ। ਹੋਰ ਤੁਸੀ ਸੁਨਾਓ ਘਰ ਸਭ ਠੀਕ-ਠਾਕ ਨੇ?
ਹਾਂਜੀ, ਤਿੰਨ ਰੋਟੀਆਂ ਮਿਲ ਜਨ
ਕੀ ਕਰ ਰੇ ਸੀ ਤੁਸੀ?
ਬਸ ਖਾਣਾ ਵਗੈਰਾ ਖਾ ਕੇ ਬੈਠੇ ਨੀ ਸਾਰੇ।
ਹੋਰ ਡਿਨਰ ਕਰ ਲੇਆ ਤੁਸੀ? ਹਲੇ ਤੇਆਰ ਨੀਂ ਹੋ। ਆ
ਹਾਂਜੀ ਮੈਂ ਕੈ ਤੁਸੀ ਕਰ ਲੇਆ ਡਿਨਰ? ਹਾਂਜੀ ਹਾਂਜੀ ਆ ਰੀ ਏ।
ਨਈ ਨੀ ਮੈਂ ਨੀ ਕੀਤਾ ਹਲੇ। ਅਭੀ ਹਲੇ ਕਰਨਾ ਹੈਗਾ ਵੇ। ਹਾਂਜੀ ਹਾਂਜੀ ਲੇਟ ਕਰ ਲੇਟ ਈ ਕਰਨੇ ਆ। ਹਾਂ ਲੇਟ ਹੀ ਕਰਦੀ ਆਂ।
ਹਾਂਜੀ
ਮੈਂ ਬਣਾਈ ਸੀ ਮੂੰਗੀ ਧੋਤੀ ਦਾਲ ਮੂੰਗੀ ਧੋਤੀ
ਹਾਂ
ਦਾਲ ਦੇ ਨਾਲ ਬਣਾਈ ਮੈਂ ਕਰੇਲੇ ਦੀ ਸਬਜ਼ੀ ਬਣਾਈ ਨਾਲ ਦਹੀਂ ਰਾਏਤਾ ਪਾਇਆ ਮੈਂ, ਤੇ ਹੁਣ ਅਸੀਂ ਕਰਾਂਗੇ ਬੈਠ ਕੇ ਸਭ ਜਣੇ ਬੈਠ ਕੇ ਖਾਲਾਗੇ ਸਾਥ ਜੇ ਇਕੱਠੇ ਹੋਰ ਤੁਸੀਂ ਛੁੱਟੀਆਂ 'ਚ ਕਿੱਥੇ ਗਏ ਸੀ?
ਕਿਤੇ ਵੀ ਨੀ ਗਏ, ਬਸ ਇੰਨੀ ਗਰਮੀ ਤੇ ਕਿੱਥੇ ਜਾਣਾ।
ਹੁਣ ਛੁੱਟੀਆਂ 'ਚ ਕਿੱਧਰੇ ਨੀ ਗਏ ਐਤਕੀਂ
ਹਾਂ ਬਸ ਕਿਤੇ ਗਏ ਨੀ, ਫੇਰ ਘਰਦੇ ਕਹਿੰਦੇ ਵੀ ਜਦੋਂ ਮੌਸਮ ਥੋੜਾ ਸਹੀ ਹੋਏਗਾ। ਫਿਰ ਜਾਵਾਂਗੇ
ਅੱਛਾ, ਅੱਛਾ, ਅੱਛਾ, ਅੱਛਾ ਅਸੀਂ ਤਾਂ ਗਏ ਰਹੇ ਸੀ, ਪੱਥਰ ਸਾਹਿਬ ਗੁਰਦੁਆਰਾ ਗਹਿ ਰਹੇ ਸੀ ਲੱਦਾਖ ਵਿੱਚ ਗਏ ਸੀ। ਦਸ - ਬਾਰਾਂ ਦਿਨ ਲਗਾ ਕੇ ਆਏ ਅਸੀਂ ਉੱਥੇ ਹਾਂਜੀ, ਹਾਂਜੀ
ਕਿਵੇਂ ਦਾ ਐਕਸਪੀਰੀੰਸ ਰਿਹਾ?
ਬਹੁਤ ਅੱਛਾ ਸੀ, ਬਹੁਤ ਪਿਆਰਾ ਗੁਰਦੁਆਰਾ ਪੱਥਰ ਸਾਹਿਬ ਗੁਰਦੁਆਰਾ ਬਹੁਤ ਵਧੀਆ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਐ, ਤੇ ਬਹੁਤ ਸ਼ਾਨਦਾਰ ਗੁਰਦੁਆਰਾ ਬਣਿਆ ਦਾ ਐ, ਤੇ ਆਰਮੀ ਦੇ ਅੰਡਰ ਏ ਉਸ ਸਾਰਾ ਗੁਰਦੁਆਰਾ, ਤੋ ਆਰਮੀ ਜਿੰਨੀ ਵੀ ਹੈ ਉਹ ਉੱਥੇ ਉਹੀਓ ਸੇਵਾ ਕਰਦੀ ਹੈ ਸਾਰੀ ਗੁਰਦੁਆਰੇ ਦੀ, ਕੋਈ ਪੰਦਰਾਂ ਵੀਹ ਲੋਕੀ ਹੈਗੇ ਨੇ ਜਿਹੜੇ ਸੇਵਾ ਕਰ ਰਹੇ ਨੇ ਗੁਰਦੁਆਰੇ ਦੇ ਅੰਦਰ ਉਹਦੇ 'ਚ ਥੋੜਾ ਇਹ ਨਾ ਅੱਗੇ ਚਲੇ ਜਾਓ, ਲੇਹ ਐ ਲੇਹ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਦਾਤਨ ਸਾਹਿਬ ਗੁਰਦੁਆਰਾ ਏ। ਤੇ ਉਹ ਵੀ ਬੜਾ ਅੱਛਾ ਗੁਰਦੁਆਰਾ ਬਣਿਆ ਦਾ, ਗੁਰੂ ਦੇਵ ਜੀ ਦਾ ਬਹੁਤ ਪਿਆਰਾ ਗੁਰਦੁਆਰਾ ਵੇ ਉਹੀ ਵੀ, ਦੇਖਣ ਵਾਲਾ ਗੁਰਦੁਵਆਰਾ ਵੇ
ਵਧੀਆ ਵਧੀਆ
ਹਾਂਜੀ ਹੂ।
ਅੱਜ ਕਰੇਲੇ ਬਣਾ ਰਹੇ ਸੀ
ਹਾਂਜੀ ਹਾਂਜੀ ਮੈਂ ਮਸਾਲੇ ਵਾਲੇ ਕਰੇਲੇ ਬਣਾਏ ਨ ਪਿਆਜ ਪਿਉਜ਼ ਪਾ ਕੇ ਹਾਂਜੀ ਹਾਂਜੀ ਭਰ ਕੇ ਬਣਾਏ ਮੈਂ
ਕਿਵੇਂ ਬਣਾਉਣੇ ਤੁਸੀਂ ਰੈਸਪੀ ਦੱਸੋ?
ਅਸੀਂ ਪਹਿਲੇ ਕਰੇਲਿਆਂ ਨੂੰ ਜਿਹੜਾ ਉੱਪਰ ਦਾ ਛਿਲਕਾ ਹੁੰਦਾ ਨਾ ਅਸੀਂ ਉਹ ਸਾਰਾ ਬੂਰਾ ਉਤਾਰ ਲੈਂਨੇ ਆਂ।
ਉੱਪਰ ਦਾ ਉਤਾਰਨਾ ਆ, ਜਿਵੇਂ ਕਰੇਲੇ ਦੇ ਉੱਪਰ ਦਾ ਸਿਲਕ ਉਤਾਰਦੇ ਹਾਂ ਹਲਕਾ ਹਲਕਾ ਜੇਆ, ਤੇ ਉਹ ਵੀ ਤੁਸੀਂ ਗੇਰਦੇ ਹੋ ਕਰੇਲੇ ਤੇ
ਹਾਂ ਅਸੀਂ ਉਹ ਵੀ ਵਿੱਚ ਹੀ ਪਾਣੇ ਆਂ।
ਹਾਂ ਮੇਰੀ ਮੰਮੀ ਵੀ ਇਹੀ ਕਰਦੇ ਨੇ, ਮੈਂ ਮੰਮੀ ਨੂੰ ਕਹਿੰਦੇ ਮੈਂ ਕਿਹਾ ਇਹੀ ਤਾਂ ਖੱਟਾਪਣ ਹੁੰਦਾ ਇਹ ਨਾ ਜੇ ਕਰ ਮੰਮੀ ਕਹਿੰਦੇ ਨਈ ਗੇਰਦੇ ਆਂ।
ਏਦੇ ਨਾਲ ਸਵਾਦ ਲੱਗਦੇ ਨਾ ਕਰੇਲੇ ਬੜੇ ਜ਼ਿਆਦਾ, ਉਹਨੂੰ ਵੀ ਅਸੀਂ ਫਰਾਈ ਕਰ ਲੈਂਨੇ ਆਂ ਫਿਰ ਪਿਆਜ ਲੈਨੇ ਆ ਛੋਟੇ ਛੋਟੇ ਪਿਆਜ ਲੈਨੇ ਆ ਬਿਲਕੁਲ
ਉਹਨਾਂ ਦੇ ਚਾਰ ਟੁਕੜੇ ਕਰਕੇ, ਤੇ ਉਹਦੇ ਵਿੱਚ ਵੀ ਮਸਾਲਾ ਭਰ ਕੇ ਤੇ ਉਹਨੂੰ ਵੀ ਫਰਾਈ ਕਰਦੇ ਆ ਅਸੀ, ਤੇ ਫਿਰ ਸਾਰਾ ਮਸਾਲਾ ਜੰਡ ਈ ਧਨ ਬੋਡਰ ਹੋ ਗਿਆ ਅਮਚੂਰ ਹੋ ਗਿਆ, ਨੂਨ ਮਿਰਚ ਚਕੋਬੀਜਾ ਅਨਾਰ ਦਾਣਾ ਪਾ ਲਿਆ ਚੂਰ ਦੀ ਜਗ੍ਹਾ ਤੇ, ਤੇ ਹਾਂ ਉਹ ਕਰਕੇ ਸਾਰਾ ਤੇ ਉਹਦੇ ਨਾਲ ਬਣਾਨੀ ਆ
ਹੁੰਦੇ ਨੇ ਵੀ ਮੰਮੀ ਨਾ
ਹਾਂਜੀ ਉਝ ਈ ਬਣਾਨੇ ਆ ਤੂੰ ਬੜੇ ਸਵਾਦ ਬਣਦੇ ਆ ਇਹ ਦਿਨਾਂ ਚ ਉਸ ਈ ਟੇਸਟੀ ਲੱਗਦੇ ਨੇ ਕਰੇਲੇ ਬੜੇ ਜਾਦੇ, ਬਹੁਤ ਅੱਛੇ ਬਣਦੇ ਨੇ ਕਰੇਲੇ
ਮੈਨੂੰ ਬਣਾਦੇ ਬੜੇ ਮਤਲਬ ਕਿ ਅਲੱਗ-ਅਲੱਗ ਤਰੀਕੇ ਨਾਲ ਬਨਾਦੇ ਨੇ ਕਿ ਸਾਨੂੰ ਮਤਲਬ ਕੜਵੇ ਨਾ ਲੱਗਣ। ਤੇ ਫੇਰ
ਹਾਂ ਉਹਦੇ ਕੋਈ ਤਿੰਨ ਚਾਰ ਘੰਟੇ ਪਹਿਲੇ ਤੁਸੀਂ ਤੁਸੀਂ ਨਮਕ ਲਗਾ ਕੇ ਰੱਖਦੋ ਕੁੱਛ ਪੰਜ ਛੇ ਘੰਟੇ ਪਹਿੰਲੇ ਤੇ ਕੜਵਾ ਪਾਣੀ ਨਿਕਲ ਜਾਂਦਾ ਸਾਹ
ਐ ਕਰਨਾ, ਮੈਂਰੀ ਮੰਮੀ ਤੋਂ ਇਹ ਕਰਦੀ ਆ ਕਿ ਤਿੰ ਤੇ ਸਾਡੇ ਵੀ ਨੀ ਨਿਕਲਦਾ ਨਾ ਨਮਕ ਨਾ ਮਤਲਬ ਕੀ ਖੱਚ ਪ ਅਹ ਜਿਹੜਾ ਕੜਵਾਪਣ ਹੁੰਦਾ ਐ ਤੇ ਮੇਰੀ ਮੰਮੀ ਕਰਦੇ ਆ ਕਿ ਹਾਂਜੀ ਇੱਕ ਦਿਨ ਪਹਿਲਾਂ ਈ ਮਤਲਬ ਜਿਵੇਂ ਕੱਲ੍ਹ ਬਣਾਨੇ ਨੇ ਤਾਂ ਅੱਜ ਮੇਰੀ ਮੰਮੀ ਇੱਕ ਨਮਕ ਲਗਾ ਕੇ ਰੱਖ ਤੇ ਕੱਲ ਬਣਾਏਗੀ ਫੇਰ ਬੱਚਿਆਂ ਨੂੰ
ਹਾਂਜੀ ਹਾਂ ਅਸੀਂ ਤਾਂ ਸਵੇਰੇ ਸਵੇਰੇ ਕਰ ਲੈਂਦੇ ਆ ਨਾ ਤੇ ਫੇਰ ਅਸੀਂ ਸ਼ਾਮੀ ਬਣਾਨੇ ਆ ਸਵੇਰੇ ਕਰਕੇ ਸ਼ਾਮੀ ਬ ਨਾਲ ਲੈਂਦੇ ਫੇਰ ਤਾਂ ਵੀ ਕੜਵਾ ਨਿਕਲ ਜਾਂਦਾ ਫਿਰ ਮਗਰ ਕਰੇਲੇ ਸੁਵਾਦ ਲੱਗਦੇ ਨੇ ਬੜੇ ਜ਼ਿਆਦਾ ਅੱਛੇ ਲੱਗਦੇ ਨੇ ਬਹੁਤ ਟੇਸਟੀ ਹੁੰਦੇ ਨੇ ਕਰੇਲੇ ਹੋ, ਪੱਤੇ ਹੋ ਗਏ। ਕੜੀ ਚਾਵਲ ਹੋ ਗਏ, ਰਾਜਮਾਂ ਚੋਲ ਹੋ ਗਏ, ਇਹ ਚੀਜ਼ਾਂ ਬੋਤ ਟੇਸਟੀ ਬਣਦੀਆਂ ਨੇ ਹੋਰ ਕੜਮ-ਕੜਮ ਜਿਹੜਾ ਉਹ ਬੜਾ ਟੇਸਟੀ ਬਣਦਾ ਸਾਡੇ ਇੱਥੇ
ਹਾਂਜੀ।
ਹਾਂਜੀ ਹੂੰ,
ਸਵੇਰੇ-ਸਵੇਰੇ ਕਿੰਨੇ ਵਜੇ ਉਠਦੇ ਓ? ਨਹੀਂ-ਨਹੀਂ ਮੈਂ ਸਟੂਡੈਂਟ ਹਾਂ ਮੈਂ ਮਤਲਬ ਸਟੱਡੀ ਕਰਦੀ।
ਅ ਅੱਛਾ ਕਿਹੜੀ ਕਲਾਸ ਯੂਨੀਵਰਸਿਟੀ ਜਾਂ ਕਾਲਜ
ਹਾਂਜੀ-ਹਾਂਜੀ ਕੌਲੇਜ।
ਅੱਛਾ, ਯੂਨੀਵਰਸਿਟੀ ਕਾਲਜ ਦੋਨੋ ਕਰ ਰਹੇ ਔ?
ਨਹੀਂ, ਮੈਂ ਕੋਲੇਜ ਕਰ ਰੀ ਆ।
ਅੱਛਾ, ਕੋਲੇਜ ਕਰ ਰਹੇ ਔ, ਅੱਛਾ ਬੀ ਏ ਫਾਇਨਲ।
ਨਈ-ਨਈ ਅਭੀ ਤਾਂ ਸੈਕਿੰਡ ਈਅਰ ਏ। ਬੀ ਬੀ ਐੱਸ ਸੀ ਸੈਕਿਡ ਨਹੀਂ ਜੀ ਅਸੀਂ
ਗੱਲ ਠੀਕ-ਠੀਕ ਠੀ ਠੀਕ-ਠੀਕ, ਉਹ ਤਾਂ ਅੱਛੀ ਗੱਲ ਐ। ਹੋਰ ਵੀ, ਹੋਰ ਕਿੰਨੇ ਭੈਣ ਭਰਾਓ ਔ ਤੁਸੀਂ?
ਮੈਂ ਕਹਿ ਰੀ ਕਿੰਨੇ ਭੈਣ ਭਰਾਓ ਔ ਤੁਸੀਂ?
ਮੈਂ ਕਿਹਾ ਤਿੰਨ ਭੈਣਾਂ ਨੇ ਬਸ ਮਤਲਬ ਕਿ ਭਰਾ ਨੀ ਹੈਗਾ।
ਅੱਛਾ-ਅੱਛਾ, ਤਿੰਨ ਭੈਣਾਂ ਈ ਭੈਣਾਂ ਓਕੇ ਓਕੇ ਹੋਰ ਮੰਮਾ ਹਾਊਸ ਵਾਈਫ ਨੇ।
ਹਾਂਜੀ-ਹਾਂਜੀ ਹਾਉਸ ਵਾਈਫ ਨੇ।
ਠੀਕ, ਹੋਰ ਪਾਪਾ ਕੀ ਕਰਦੇ ਨੇ।
ਅੱਛਾ ਜੀ, ਅੱਛਾ ਜੀ। ਹੋਰ ਤੁਸੀਂ ਖਾਨਾ-ਵਾਨਾ ਬਨਾ ਲੈਂਦੇ ਹੋ ਕੀ-ਕੀ ਬਨਾ ਲੈਂਦੇ?
ਹਾਂ-ਹਾਂ ਬਨਾ ਲੈਂਨੀ ਹਾਂ, ਸਾਰਾ ਕੁਛ ਬਣਾ ਲੈਨੀ ਆ ਬਸ ਜੋ ਮੈਨੂੰ ਪਸੰਦ ਉਹਦੀ ਬਣਾਦੀ ਆ। ਜਿਵੇਂ ਕਰੇਲੇ ਵਗੈਰਾ ਹੋ ਗਏ, ਅ ਟਿੰਡੇ ਘੀਆ ਰਸਾਇਣਿਕਾ
ਅੱਛਾ-ਅੱਛਾ, ਅੱਛਾ ਫਾਸਟ ਫੂਡ ਚ ਵੀ ਬਣਾ ਲੈਂਦੇ ਓ ਤੁਸੀਂ?
ਜੈਨਜ ਕਿ ਮੋਮੋ ਹੋ ਗਏ ਚੋਮੀਨ ਹੋ ਗਏ, ਡੋਸਾ, ਇਡਲੀ, ਅਛਾ ਐ ਵੀ ਬਣਾ ਲੈ। ਕਿਸੇ ਦੀ ਰੈਸਪੀ ਦੱਸੋ ਥੋੜ੍ਹੀ ਬਹੁਤ ਅਸੀਂ ਵੀ ਦੇਖਾਂਗੇ ਟਰਾਈ ਕਰਾਂਗੇ ਫੇਰ
ਚਾਰ ਦਿਨ ਪਹਿਲਾਂ।
ਚਲੋ ਠੀਕ ਹੈ, ਠੀਕ-ਠੀਕ ਹੈ।
ਤਾਂ ਬਸ ਪਹਿਲਾਂ ਉਹਦਾ ਜਿਵੇਂ-ਜਿਵੇਂ ਅਸੀਂ ਮਤਲਬ ਕਿ ਆਟਾ ਗੁੰਨਦੇ ਆ, ਮੈਦਾ ਓ ਡਾਲ ਕੇ ਮੈਦੇ ਚ ਦੁ ਦਹੀਂ ਵਗੈਰਾ ਡਾਲ ਕੇ ਤੇ ਬੇਕਿੰਗ ਪਾਊਡਰ ਡਾਲ ਲੋ ਜੇ। ਤੁਸੀਂ ਡਾਲਣਾ ਤੇ ਉਹਦਾ ਡੋ ਤਿਆਰ ਕਰ ਲਓ, ਤੁਸੀਂ ਫੇਰ ਦਸ ਪੰਦਰਾਂ ਮਿੰਟ ਮਤਲਬ ਬੀਸ ਪੱਚੀ ਮਿੰਟ ਉਹਨੂੰ ਰੱਖ ਦੋ ਰੈਸਟ ਲਈ, ਫੇਰ ਤੁਸੀਂ ਕਰਨਾ ਫਿਰ ਮਤਲਬ ਕਿ ਆਲੂ ਦੀ ਸਟਫਿੰਗ ਬਣਾਉਣੀ ਵੇ ਉਹਦੇ ਵਿੱਚ ਪਿਆਜ਼ ਨੀ ਗੇਰਨਾ ਨਾ ਤੁਸੀਂ ਬਾਕੀ ਸਾਰਾ ਕੁੱਝ ਗੇਰ ਸਕਦੇ ਔ ਪਿਆਜ ਨੀ ਹਾਂਜੀ ਦੀਦੀ, ਫਿਰ ਉਹ ਮਤਲਬ ਕਿ ਫੱਟ ਹਾਂਜੀ, ਫੱਟ ਜਾਂਦੇ ਨੇ ਫੇਰ ਨਾ ਮਤਲਬ ਸਮੋਸੇ
ਹਾਂ ਪਿਆਜ ਨਾਲ ਫਟ ਜਾਂਦੇ ਨੇ, ਠੀਕ- ਠੀਕ ਠੀਕ।
ਫੇਰ ਤੇ ਮਤਲਬ ਕੀ ਮਤਲਬ ਕੀ। ਉਹ ਲੈ ਕੇ ਰਿਫਾਇਨ ਥੋੜਾ ਜਿਹਾ ਲੈ ਲੋ ਤੁਸੀਂ 'ਤੇ ਧਨੀਆ ਪਾਊਡਰ ਹੋ ਗਿਆ, ਜਿਵੇਂ ਅਮਚੂਰ ਹੋ ਗਿਆ ਮਤਲਬ ਉਹ ਗੇਰ ਕੇ ਫੇਰ ਉਹਦੇ ਵਿੱਚ ਨਵਾਂ ਨਮਕ, ਮਿਰਚ ਵਗੈਰਾ ਗੇਰ ਕੇ ਫੇਰ ਤੁਸੀਂ ਉਹਦੇ ਵਿੱਚ ਮਤਲਬ ਕਿ ਆਲੂ ਗੇਰ ਦੋ ਤੇ ਉਹਦੀ ਸਟਫਿੰਗ ਬਹੁਤ ਵਦੀਆ ਤੇ ਮਤਲਬ ਖੁਸ਼ਬੂ ਬਹੁਤ ਵਦੀਆ ਆਣਗੇ ਤੁਹਾਨੂੰ ਫਿਰ ਮਤਲਬ ਕਿ ਆਟਾ ਮਤਲਬ ਥੋੜਾ ਜਿਆ ਲੈ ਕੇ ਤੁਸੀਂ ਦੇਖ ਲਿਓ, ਉਹਨੂੰ ਮਤਲਬ ਹੱਥ ਨਾਲ ਲਾ ਕੇ ਐ ਹੋ ਗਿਆ। ਸਤਿਆਂ ਨੂੰ ਤੇ ਹੋ ਜਾਨਗੀਆਂ ਮਤਲਬ ਕਿ ਜਿਵੇਂ-ਜਿਵੇਂ ਅਸੀਂ ਰੋਟੀ ਬਨਾਨੇ ਹਾਂ। ਜਿਵੇਂ ਆਲੂ ਦੇ ਪਰਾਂਠੇ ਬਨਾਨੇ ਬੱਸ ਉਹਦੀ ਸਮੋਸੇ ਦੀ ਸ਼ੇਪ ਦੇ ਦੇਣੀ ਆ ਓਹਨੂੰ ਬੱਸ ਫੇਰ ਤਲ ਲੈਂਨੇ ਆ ਮਤਲਬ ਮੈਂ ਪਹਿਲੀ ਵਾਰ ਟ੍ਰਾਈ ਕੀਤੇ ਸੀ, ਕੀਤੇ ਸੀ ਘਰ ਬਹੁਤ ਵਦੀਆ ਬਨੇ ਬਹੁਤ ਜਿਆਦਾ ਕ੍ਰਿਸਪੀ ਜਿਵੇੈਂ ਬਾਹਰ ਮਿਲਦੇ ਨੇ ਨਾ ਓਵੇਂ ਬਨੇ
ਹਾਂਜੀ-ਹਾਂਜੀ। ਸੀ ਜਾ ਈ ਜ ਰਾਨੇ ਕੋਲ ਬੱਚਾ ਇੱਕ ਉਹਨੂੰ ਮਾਰਦਾ ਪਿਆ ਹੀ ਬੜਾ ਜਾ ਪਾਗਲ ਹੋ ਗਿਆ ਦਾ ਈ ਉਹ ਹਾਂਜੀ-ਹਾਂਜੀ।
ਕਿੰਨੇ ਵਜੇ ਉੱਠਦੇ ਹੋ ਤੁਸੀਂ, ਮੈਂ ਕੀ ਸਵੇਰੇ ਕਿੰਨੇ ਵਜੇ ਉੱਠਦੇ ਹੋ ਤੁਸੀਂ
ਮੈਂ ਉੱਠਦੀ ਕੋਈ ਪੰਜ ਵਜੇ ਨਾਲ ਉੱਠਦੀ ਹਾਂ। ਸਵੇਰੇ ਤੇ ਆਪਨੇ ਨਾਹ ਧੋ ਕੇ ਗੁਰਦੁਆਰੇ ਜਾਨਾ ਗੁਰਦੁਆਰੇ ਜਾਨਾ ਨਾਹ ਧੋ ਕੇ ਫਿਰ ਮੈਂ ਨਾ ਧੋ ਕੇ ਗੁਰਦੁਆਰੇ ਜਾਨਾ, ਗੁਰਦੁਆਰੇ ਜਾ ਕੇ ਪਾਠ ਕਰਨੀ ਪੂਜਾ ਊਜਾ ਉਹ ਕਰਨਾ ਘਰ, ਗਏ।
ਮੈਂ ਕਿਹਾ ਡੇਲੀ ਜਾਂਦੇ ਓ ਤੁਸੀਂ?
ਹਾਂਜੀ-ਹਾਂਜੀ ਸਵੇਰੇ ਡੇਲੀ ਜਾਨੀ ਆ। ਸਵੇਰੇ ਗੁਰਦੁਆਰੇ ਜਾਣਾ ਉੱਥੋਂ ਦੀ ਆ ਕੇ ਪਾਠ ਕਰਨਾ, ਪਾਠ ਕਰਕੇ ਚਾਹ ਵਾ ਪੀਣੀ। ਫ਼ਿਰ ਬੱਚਿਆਂ ਨੂੰ ਕਾਲਜ ਜਾਂ ਸਕੂਲ ਜਿਹੜੇ ਛੋਟੇ ਬੱਚੇ ਸਕੂਲ ਜਾਂਦੇ ਵੱਡੇ ਬੱਚੇ ਚੇ ਮੇਰੇ ਕੋਲਜ ਜਾਂਦੇ ਨੇ ਤੇ ਉਹਦੇ ਬਾਅਦ ਤੁਹਾਨੂੰ ਪਤਾ ਈ ਏ ਸਾਰਾ ਕੰਮ ਹੁਕਮ ਜਿੰਨਾ ਵੀ ਆ ਉਹ ਕਰਨਾ ਸਾਰਾ, ਘਰ ਦਾ। ਨਹੀਂ ਹਲੇ ਇੱਥੇ ਨੀ ਖੁੱਲੇ ਹੈ ਹਲੇ ਤੇ ਮੰਡੇ ਸੇ ਖੁੱਲੇਗੇ ਨਾ। ਟਵੰਟੀ ਸੈਵਨ ਨੂੰ ਖੁੱਲਣਗੇ ਕਾਲਜ ਵਗੈਰਾ ਇੱਥੇ, ਤੇ ਸਕੂਲ ਹਾਂ ਸਕੂਲ ਵਗੈਰਾ ਕੋਲਿਜ ਵਗੈਰਾ ਸਭ ਮੰਡੇ ਨੂੰ ਖੁੱਲਣਗੇ ਟਵੰਟੀ ਸੈਵਨ ਨੂੰ।
ਤਾਂ ਜਾ ਰਹੇ ਨੇ ਬੱਚੇ ਇੱਧਰ ਤਾਂ ਜਾ ਰਹੇ ਨੇ ਮਤਲਬ
ਹਾਂਜੀ ਹਾਂ ਉੱਧਰ ਤੇ ਖੁੱਲ ਗਏ ਨੇ ਗਾਦਰੀ 'ਚ ਖੁੱਲ ਗਏ ਨੇ। ਹਾਂਜੀ ਕਿਉਂਕਿ ਮੇਰਾ ਵੀ ਪਰਿਵਾਰ ਉੱਥੇ ਈ ਏ ਜਗਾਦਰੀ, ਮੇਰਾ ਨਾਨਕਾ ਪਰਿਵਾਰ ਉੱਥੇ ਦਾ, ਮੇਰੀਆਂ ਭੈਣਾਂ ਉੱਥੇ ਨੇ, ਮੇਰੀ ਨਨਾਣ ਉੱਥੇ ਨੇ। ਮੇਰੇ ਚਾ, ਚਾਚੇ ਮੇਰੇ ਉੱਥੇ ਨੇ ਤਾਇਆ ਜੀ ਮੇਰੇ ਉੱਥੇ ਨੇ।
ਅੱਛਾ-ਅੱਛਾ ਕੀ ਹੁਣ ਤੁਸੀ ਕਿਥੇ?
ਹਾਂ, ਨਾ ਮੈਂਨੇ ਨੀ ਬੋਲਾ। ਬਿਲਕੁਲ ਨੀ ਬੋਲਾ।
ਮੈਂ ਤੁਹਾਨੂੰ ਕਰਦੀ ਆ ਕੋਲ ਮੈਂ ਵੀ ਮੈਂ ਕੋਲ, ਹਾਂਜੀ-ਹਾਜੀ।